ਹੈਲੋ
ਹਾਂਜੀ ਸਤਿ ਸ੍ਰੀ ਕਾਲ
ਸ ਸ੍ਰੀ ਕਾਲ ਜੀ ਹੋਰ ਕੀ ਹਾਲ ਚਾਲ ਤੁਹਾਡਾ ਠੀਕ ਹੋ
ਹਾਂਜੀ ਵਧੀਆ ਹੋਰ ਤੁਸੀਂ ਠੀਕ ਹੋ
ਹਾਂਜੀ ਮੈਂ ਵੀ ਠੀਕ ਠਾਕ ਹੋਰ ਕਿੱਥੇ ਰਹਿੰਦੇ ਤੁਸੀਂ ਅੱਜ ਕੱਲ
ਬਸ ਏਦਾਂ ਹੀ ਬੀਜੀ ਸੀ ਕਿੱਥੇ ਗਏ ਤੇ ਸੀ ਅਸੀਂ ਘੁੰਮਣ ਫਿਰਨ ਏਦਾਂ ਹੀ ਟੂਰ ਤੋਂ ਛੋਟੇ ਜਿਹੇ
ਅੱਛਾ
ਹਾਂਜੀ
ਚਲੋ ਵਧੀ ਵਧੀਆ ਹੋ ਗਿਆ ਟੂਰ ਤੁਹਾਡਾ
ਹਾਂਜੀ ਵਧੀਆ ਵਧੀਆ ਬਿਲਕੁਲ ਜੈਪੁਰ ਗਏ ਸੀ ਅਸੀਂ ਹਾਂਜੀ
ਤੁਹਾਡੀ ਪਿਕਸ ਦੇਖੀਆਂ ਸੀ ਤੁਸੀਂ ਪਾਈਆਂ ਹੋਈਆਂ ਸੀਗੀਆਂ
ਉਹੀ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਨਾਲ ਹੀ ਸੋਸ਼ਲ ਮੀਡੀਆ ਤੇ ਪਾ ਹੀ ਦਿੰਨੇ ਆਂ
ਹਾਂਜੀ ਚਲੋ ਦੇਖੋ ਆਪਣਾ ਜਿਵੇਂ ਘੁੰਮਣ ਫਿਰਨ ਪਿਕਸ ਤੇ ਪਾਂਦੇ ਹੀ ਨੇ ਸਾਰੇ ਵਧੀਆ ਲੱਗ ਸੀ ਬੜੇ ਪਿਆਰੇ ਲੱਗ ਰਹੇ ਸੀ ਤੁਸੀਂ
ਅੱਛਾ ਥੈਂਕ ਯੂ
ਹਾਂ ਬੜਾ ਫੇਸ ਗਲੋ ਕਰ ਰਿਹਾ ਸੀਗਾ ਤੁਹਾਡਾ
ਅੱਛਾ ਅਰੇ ਮੈਂ ਨਾ ਨਾਲ ਤਿੰਨ ਮਹੀਨੇ ਹੋ ਗੇ ਸਕਿਨ ਕੇਅਰ ਕਰ ਰਹੀ ਹਾਂ
ਅੱਛਾ ਤਾਂ ਹੀ ਮੇ ਨਾ ਕੁਛ ਅਲੱਗ ਹੀ ਚੇਂਜਿਸ ਸੀ ਤੁਹਾਡੇ ਫੇਸ ਤੇ ਗਲੋ ਲੱਗ ਰਿਹਾ ਸੀ ਫੇਸ ਤੇ ਕਾਫੀ
ਤੁਹਾਨੂੰ ਪਤਾ ਗਰਮੀਆਂ ਚ ਨਾ ਸਕਿੰਨ ਵੈਸੇ ਹੀ ਡੱਲ ਹੋ ਜਾਂਦੀ ਹੈ ਫੇਰ ਤਾਂ ਸਕਿਨ ਕੇਅਰ ਯੂਜ ਕੀਤਾ ਹੁਣ ਮੈਂ ਹੁਣ ਤੇ ਹੋ ਗਏ ਤਿੰਨ ਮਹੀਨੇ ਹੋ ਗ ਮੈਨੂੰ ਯੂਜ ਕਰਦੇ ਆਏ ਹਾਂਜੀ ਸਭ ਮੈਨੂੰ ਪੁੱਛਦੇ ਨੇ ਕਿ ਤੂੰ ਕੀ ਲਗਾਨੀ ਐ
ਅੱਛਾ
ਹਾਂਜੀ
ਸਕਿੰਨ ਕੇਅਰ ਚ ਕਿਹੜੇ ਪ੍ਰੋਡਕਟ ਯੂਜ ਕਰਦੇ ਹੋ ਤੁਸੀਂ
ਮੈਂ ਪਲਮ ਦਾ ਯੂਜ ਕਰਦੀ ਪਈ ਆਂ
ਅੱਛਾ
ਓਦੀ ਰਾਈਜ਼ ਵਾਟਰ ਕਿੱਟ ਆਉਂਦੀ ਹੈ ਪੂਰੀ ਬਹੁਤ ਜਿਆਦਾ ਉਹਦੀ ਰਾਈਸ ਵੋਟਰ ਵਾਲੀ ਕਿੱਟ ਆਂਦੀ ਉਹ ਯੂਜ ਕਰਦੀ
ਅੱਛਾ
ਹਾਂਜੀ
ਵਧੀਆ ਆਣਗੇ ਨਾ ਕਿ ਇੱਕ ਵਾਰੀ ਮੈਂ ਨਾ ਯੂਜ ਕੀਤਾ ਸੀ ਪਲਮ ਦਾ ਤੇ ਮੇਰੇ ਫੇਸ ਤੇ ਜਿਹਾ ਸੂਟ ਨਹੀਂ ਕੀਤਾ
ਹੋ ਸਕਦਾ ਉਹੀ ਨਾ ਸਕਿਨ ਟਾਈਪ ਤੁਸੀਂ ਯਾਂ ਤੁਸੀਂ ਪਲਮ ਦਾ ਕਿਹੜੇ ਰੇਂਜ ਮੰਗਵਾਏ ਸੀ ਉਹਦੀ ਵਿਟਾਮਿਨ ਸੀ ਆਂਦੀ ਹੈ ਜਿੱਦਾਂ ਇੱਕ ਰਾਈਸ ਵੋਟਰ ਆਉਂਦੀ ਏ ਇੱਕ ਉਹਓਲੀ ਆਉਂਦੀ ਗ੍ਰੀਨ ਟੀ ਵਾਲੀ ਇੱਕ ਨਵਾਸੀ ਆਉਂਦੀਏ ਸ਼ਾਇਦ ਉਹਦੇ ਚ ਤੁਸੀਂ ਕੋਈ ਅਲੱਗ ਯੂਜ਼ ਕਿਤੇ ਜੇ ਤੁਹਾਨੇ, ਸੂਟ ਨੀ ਕੀਤੀ।
ਹਾਂਜੀ। ਹਾਂਜੀ, ਮੈਨੂੰ ਨਾ ਕੁਛ, ਤੁਹਾਨੂੰ ਪਤਾ ਹੀ ਹੈ। ਇਸ ਬਾਰੇ ਨਾ, ਕੁਛ ਨੌਲੇਜ ਨਹੀਂ ਹੈ ਜ਼ਿਆਦਾ। ਤੇ ਉਹ ਸਾਡੇ, ਦੀਦੀ ਮੰਗਵਾ ਰਹੇ ਸੀ। ਚਲੋ ਹੁਣ ਮੈਨੂੰ ਤਾਂ ਪਤਾ। ਪਤਾ ਹੀ ਨੀ ਉਹਨਾਂ ਦੀ ਸਕਿਨ ਕਿਸ ਤਰਾਂ, ਦੀ ਏ। ਉਹਨਾਂ ਨੇ ਮੰਗਵਾਇਆ, ਤੇ ਮੈਂ ਵੀ, ਕਿਹਾ ਚਲੋ ਮੇਰੇ ਆਸਤੇ ਵੀ, ਮੰਗਵਾ ਲੋ। ਉਹ ਫੇਰ ਮੈਂ, ਲਗਾਇਆ ਸ਼ਾਇਦ, ਹਲਕੇ- ਹਲਕੇ, ਨਾ ਹਾਂਜੀ। ਪਿੰਪਲ ਸੀ। ਮੈਨੂੰ ਵੀ ਜਿਵੇਂ, ਤੁਸੀਂ ਦੱਸ ਰਹੇ ਹੋ ਨਾ। ਕਿ ਸ਼ਾਇਦ ਅਲੱਗ। ਯੂਜ ਕੀਤੀ ਹੈ। ਉਹ ਐਵੇਂ ਹੀ ਹੋਇਆ। ਮੈਨੂੰ ਵੀ ਕਿਸੇ ਨੇ ਕਿਹਾ, ਤੁਸੀਂ ਨਾ ਮਤਲਬ ਤੁਹਾਡੇ ਫੇਸ ਦੇ ਅਕੋਰਿੰਗ, ਨੀ ਸੀ ਉਹ ਕਰੀਨ।
ਉਹੀ ਨਾ, ਹਾਂਜੀ ਬਿਲਕੁਲ।
ਤੇ ਵੈਸੇ, ਮੇਰੀ ਨਾ ਸਕਿਨ, ਬੜੀ ਓਇਲੀ ਕਿਹੜੇ ਪ੍ਰੋਡਕਟ, ਯੂਜ ਕਰਨੇ ਚਾਹੀਦੇ ਨੇ। ਫੇਸ ਤੇ
ਤੁਸੀਂ ਦੇਖੋ, ਇਹਦੇ ਨਾ ਸਕਿਨ ਵਿੱਚ, ਜਿਵੇਂ ਸਕਿਨ ਕੇਅਰ ਵਿੱਚ, ਬੜੇ ਟਾਈਪ ਦੇ ਆਉਂਦੇ ਨੇ। ਅੱਜ ਕਲ ਤੇ, ਕਿੰਨੇ ਹੀ ਬ੍ਰੈਂਡ ਨੇ। ਜਿੱਦਾਂ ਡੋਟ ਐਨ ਕੀ, ਹੈ। ਤੁਸੀਂ ਉਹ ਤਾਂ, ਟਰਾਈ ਕਰ ਸਕਦੇ ਹੋ। ਉਹਦੀ ਨਾ ਪਿੰਕ ਵਾਲਲੀ ਰੇਂਜ ਏ। ਕਰੀਏ। ਸ਼ਾਇਰ ਚ ਲੀਚੀ ਏ, ਵਾਟਰ ਮੈਲਨ ਏਦਾਂ ਦੇ ਯੂਜ ਕਰੋ।
ਅੱਛਾ। ਮੈਂ ਨਾ ਬਸ ਓਇਲ। ਤਾਂ ਹੀ ਹੁੰਦਾ ਹੈ। ਕਿਉਂਕਿ ਸਕਿੰਨ ਤੇ ਨਾ, ਨਾਲ ਹੀ ਓਇਲੀ ਹੋ ਜਾਂਦੀ। ਨਾ ਤੇ ਕੋਈ ਵੀ, ਅਗਰ ਮੇਕਅਪ ਕਰਾਂ ਨਾ। ਠਹਿਰ ਦਾ ਨੀ।
ਹਾਂਜੀ। ਫੇਰ ਤੁਸੀਂ ਇਏਦਾਂ, ਕਰਿਆ ਕਰੋ ਨਾ। ਪਹਿਲੇ ਤੁਸੀਂ ਬਰਫ਼ ਲਗਾ ਲਈ। ਫੇਸ ਦੇ ਉੱਤੇ, ਫੇਰ ਉਸ ਤੋਂ ਬਾਅਦ ਮੇਕਅੱਪ ਕੀਤਾ। ਐਵੇਂ, ਲਗਾਇਆ ਕਰੋ।
ਉਹਦੇ ਨਾਲ ਓਦਾਂ, ਗਰਮੀਆਂ ਚ, ਪਸੀਨਾ ਵੀ ਨਹੀਂ ਆਉਂਦਾ। ਪਸੀਨਾ ਵੀ, ਨਹੀਂ ਆਉਂਦਾ। ਔਰ ਓਦਾਂ ਜਿਵੇਂ ਤੁਸੀਂ ਕਹਿ ਰਹੇ ਹੋ। ਓਇਲੀ ਸਕਿੰਨ ਹੋ ਜਾਂਦੀ ਏ। ਤਾਂ ਵੀ ਨੀ ਆਉਂਦੀ, ਓਇਲ ਨੀ ਆਉਂਦਾ, ਫੇਸ ਦੇ ਉੱਤੇ।
ਅੱਛਾ।
ਹਾਂਜੀ, ਜਿਵੇਂ ਸਾਡੇ ਗਰਮੀਆਂ ਚ, ਵੈਸੇ ਹੀ ਸਕਿੰਨ ਬੜੀ ਸਵੈਟ ਕਰਦੀ ਹੈ। ਤੇ ਅੱਜ ਪੂਰੇ ਫੇਸ ਤੇ ਸਵੈਟਿੰਗ ਹੋ ਜਾਂਦੀ ਹੈ। ਇਏਦਾਂ ਉਹ ਵੀ, ਨੀ ਹੋਏਗੀ। ਵੈਸੇ ਇੱਕ, ਗੱਲੋਂ ਸਹੀ ਵੀ ਹੈ। ਹਾਂਜੀ, ਪਰ ਮੇਕਅਪ ਵਿੱਚ ਥੋੜੀ, ਦਿੱਕਤ ਹੋ ਜਾਂਦੀ ਹੈ।
ਹਾਂਜੀ, ਉਹੀ ਗੱਲ ਹੈ। ਨਾ ਉਹਨ ਤੇ, ਠੀਕ ਲੱਗਦਾ ਫੇਸ। ਤੇ ਜਦੋਂ, ਮੇਕਅੱਪ ਕਰੋ ਤੇ, ਬਿਲਕੁਲ ਬਹੁਤ। ਤੋਇਲੀ ਲੱਗਦਾ, ਫੇਸ ਤੇ। ਹਾਂਜੀ, ਅੱਛਾ ਨੀ ਲੱਗਦਾ ਫੇਰ ਨਾ।
ਉਹੀ ਤੁਸੀਂ, ਫੇਰ ਏਦਾਂ ਕਰ ਸਕਦੇ ਹੋ ਨਾ ਆਪਣੀ। ਤੁਸੀਂ ਸਕਿੰਨ ਦੇ, ਅਕੋਰਡਿੰਗ ਮੰਗਵਾ ਲਿਆ। ਉਹਦੇ ਅੱਜ ਕੱਲ, ਤੇ ਵੈਸੇ ਹੀ, ਸਾਰਾ ਲਿਖਿਆ ਆਉਂਦਾ ਬੋਟਲ। ਤੇ ਜਿੱਦਾਂ, ਕੋਈ ਵੀ ਮੰਗਾ। ਤੁਸੀਂ ਫੇਸ ਵੋਸ਼ ਵਗੈਰਾ, ਬਈ ਕਿਹੜੀ ਸਕਿੰਨ ਵਾਸਤੇ, ਵੀ ਜਿੱਦਾਂ ਔਲ ਸਕਿਨ, ਟਾਈਪ ਹੈ। ਜਾਂ। ਓਇਲੀ ਸਕਿਨ ਏ। ਕਬੀਨੇਸ਼ਨ ਸਕਿੰਨ ਏਦਾਂ
ਹਾਂਜੀ- ਹਾਂਜੀ।
ਬ ਉਹ ਨਾਲ ਨਾ, ਤੁਸੀਂ ਰਿਵਿਊ ਜ਼ਰੂਰ ਚੈੱਕ ਕਰਿਆ ਕਰੋ। ਹਰ ਇੱਕ ਚੀਜ਼ ਤੇ, ਜਿੱਦਾਂ ਮੰਗਉਣੀ ਹੈ ਤੁਸੀਂ। ਕਿਸੇ ਨੂੰਨ ਚ ਪੁੱਛ ਲਿਆ। ਜਿਵੇਂ ਕੋਈ ਯੂਜ, ਕਰਦਾ ਪਿਆ ਤੇ।
ਹਾਂਜੀ।
ਕਿਉਂਕਿ ਤੁਹਾਨੂੰ ਪਤਾ ਹੀ ਹੈ। ਅੱਜ ਕੱਲ ਸਭ ਯੂਜ ਕਰਦੇ ਨੇ। ਸਕਿੰਨ ਕੇਅਰ ਤੇ। ਔਰ ਸਹੀ ਵੀ ਹੈ। ਬਿਲਕੁਲ ਯੂਜ ਕਰਨੀ ਚਾਹੀਦੀ ਹੈ।
ਹਾਂਜੀ ਉਹ
ਹਾਂਜੀ, ਹੋਰ
ਹਾਂਜ ਸਭ ਸਭ ਠੀਕ ਹੈ ਵਧੀਆ ਤੁਸੀਂ ਸੁਣਾਓ ਹੋਰ ਕੀ ਬਣਾਇਆ ਤੁਸੀਂ ਅੱਜ
ਅੱਜ ਅਸੀਂ ਨਾ ਪਰਾਂਠੀ ਬਣਾਈ ਸੀ ਮੰਮਾ ਨੇ ਉਹੀ ਖਾਈ ਬਸ ਮੈਂ ਤੇ ਖਾਈ ਵੀ ਨੀ ਵੈਸੇ। ਸਭ ਨੇ ਖਾ ਲਈਏ। ਹੁਣ ਮੈਂ ਦੇਖਾਂਗੀ, ਕੁਛ ਬਣਾਵਾਂਗੀ ਆਪਣੇੇ ਆਸਤੇ।
ਅੱਛਾ। ਵੈਸੇ ਤਾਂ ਲੱਗਦਾ ਤੁਸੀਂ ਡਾਇਟਿੰਗ ਤੇ ਹੈਗੇ ਹੋ।
ਨਹੀਂ ਨਹੀਂ ਬਿਲਕੁਲ ਵੀ ਨਹੀਂ ਡਾਇਟਿੰਗ ਤੇ ਕਾਦੀ
ਪਤਲੇ ਵੀ ਲਾਗ ਰਹੇ ਸੀ ਨਾ ਤੁਸੀਂ ਮੈਨੂੰ
ਅੱਛਾ ਹਾਂਜੀ ਉਹ ਬਸ ਸ ਐਵੇਂ ਈ ਪਿੱਛੇ ਮੋਟੀ ਜਨਵਰੀ ਚ ਹੋਣ ਤੇ ਠੀਕ ਏ ਨ ਨੀਆਂ
ਹਾਂਜੀ ਵੈਸੇ ਨਾ ਦੇਖੋ ਅ ਪਤਲੇ ਹੀ ਸਹੀ ਰਹਿੰਦਾ ਸਰੀਰ ਮੋਟੇ ਹੋ ਜਾਓ ਤੇ ਫੇਰ ਮੁਸ਼ਕਿਲ ਹੋ ਜਾਂਦੀ ਹੈ ਫੈਟ ਤੇ ਫੈਟ ਹੋਈ ਜਾਂਦਾ ਫਿਰ ਤੇ
ਬਿਲਕੁਲ ਬਿਲਕੁ ਕੁਲ ਹੁਣ ਮੇਰੀ ਦੀ ਦੀ ਮੈਰਿਜ ਸੀ ਜਨਵਰੀ ਚ ਉਦੋਂ ਐਂਝ ਸੀ ਮੇਰੀ ਬੋਡੀ ਜਿੱਦਾਂ ਪਤਾ ਨੀ ਕੀ ਐ ਇੰਨੀ ਮੋਟੀ ਮੋਟੀ ਔਰ ਇਏਦਾਂ ਇਕਦਮ ਹੈਲਦੀ ਹੋਈ ਦੀ ਸੀ ਬਹੁਤ ਜਿਆਦਾ ਹੁਣ ਬਲਕਿ ਫ਼ਰਕ ਪੈ ਗਿਆ ਤੇ ਹੁਣ ਮੈਂ ਖੁਸ਼ ਹੁੰਨੀ ਮੈਂ ਕਿਹਾ ਬਲਕਿ ਹੁਣ ਤੇ ਠੀਕ ਏ ਓਹੀ ਨਾ
ਹਾਂਜੀ ਸਹੀ ਹੈ ਹਾਂਜੀ ਪਤਲੇ ਹੀ ਅੱਛੇ ਲੱਗਦੇ ਨੇ ਹੋਰ ਤੁਸੀਂ ਆਪਣਾ ਫਿਰ ਆਪਣਾ ਸਕਿੰਨ ਦੇ ਜਿਹੜੇ ਪ੍ਰੋਡਕਟ ਮੰਗਾਂਦੇ ਓ ਤੁਸੀਂ ਫਿਰ ਔਨਲਾਈਨ ਮਗਾਂਦੇ ਓ
ਬਿਲਕੁਲ ਮੈਂ ਤੇ ਓਨਲਾਈਨ ਹੀ ਮੰਗਾਦੀ ਆਂ ਯਾਂ ਤੇ ਆਪਣੇ ਇੱਥੇ ਨਾ ਨਾਇਕਾ ਸਟੋਰ ਹੋਵੇ ਉੱਥੋਂ ਲੈ ਆਂਨੀ ਆ ਅਗਰ ਕੋਈ ਚੀਜ਼ ਅਵੇਲੇਬਲ ਹੋਵੇ ਤੇ ਜਿੱਦਾਂ ਮਾਰਕੀਟ ਵਿਚੋਂ ਨੀ ਲੈਂਦੀ ਮੈਂ ਐਵੇਂ ਜ ਟੀਰਾ ਦਾ ਸਟੋਰ ਹੋਏ ਉੱਥੋਂ ਦੀ ਲ ਲਿਆ ਜਾਂ ਨਾਇਕਾ ਦਾ ਜਾਂ ਜਿੱਦਾਂ ਮੋਲ ਗਏ ਤਾਂ ਤੁਹਾਨੂੰ ਪਤਾ ਹੀ ਮੋਲ ਵਿੱਚ ਵੈਸੇ ਹੀ ਹਰ ਇਹਨਾਂ ਦੇ ਸਟੋਰ ਹੁੰਦੇ ਹੀ ਨੇ ਜਿੱਦਾਂ ਪਲਮ ਦਾ ਵੀ ਹੁੰਦਾ ਹੈ ਮਾਮਾਅਰਥ ਦਾ ਹੁੰਦਾ ਏ ਹੈਦੋਂ
ਹਾਂਜੀ
ਯਾਂ ਨਾਇਕਾ ਦਾ ਸਟੋਰ ਹੋਏ ਉੱਥੇ ਮੋਲ ਵਿੱਚ ਫੇਰ ਉੱਥੋਂ ਦੀ ਲੈਂਨੀ ਆਂ ਐਦਾਂ ਨਾ ਮਾਰਕੀਟ ਚ ਤੁਹਾਨੂੰ ਪਤਾ ਹੀ ਹੈ ਕਿ ਅਸ਼ ਬੜੇ ਡੁਪਲੀਕੇਟ ਪ੍ਰੋਡਕਟ ਹੁੰਦੇ ਨੇ ਔਰ ਇੱਕ ਦਮ ਸ਼ੋ ਉਹ ਵੀ ਇੱਦਾਂ ਕਰਦੇ ਨੇ ਜਿਵੇਂ ਓਰੀਜਨਲ ਹੋਨ
ਹਾਂਜੀ ਉਹੀ ਚੀਜ਼ ਹੈ ਨਾ ਫੇਰ ਮੇਰਾ ਤਾਂ ਹੀ ਨਾ ਮੈਂ ਕੁਛ ਨਾ ਅਵੋਇਡ ਕਰਨੀ ਆ ਮਾਰਕੀਟ ਦਾ ਖਰੀਦਣਾ ਤੇ ਓਨਲਾਈਨ ਮੈਨੂੰ ਕੁਛ ਸਮਝ ਨੀ ਆਂਦੀ ਹਾਂ ਤਾਂ ਹੀ ਮੈਂ ਕਿਹਾ ਤੁਹਾਨੂੰ ਚੱਲ ਤੁਹਾਨੂੰ ਫੋਨ ਕਰਾਂਗੀ ਤੇ ਹਾਂਜੀ ਤਾਂ ਹੀ ਮੈਂ ਅੱਜ ਫੋਨ ਕੀ ਨਾ ਤੇ ਨਾ ਮੈਂ ਮੰਗਵਾਉਣਾ ਸੀ ਸਮਾਨ ਸਕੀਨਕਅਰੀ ਕਰਨੀ ਸੀਗੀ ਸਭ ਨੇ ਕਿਹਾ ਸਕਿਨ ਕੇਅਰ ਕਰੋ ਤੁਹਾਡੀ ਸ਼ਾਇਦ ਹਾਂਜੀ ਜੋ ਫੇਸ ਤੇ ਜੋ ਨਿਸ਼ਾਨ ਨੇ ਤੁਹਾਡੇ ਉਹ ਵੀ ਠੀਕ ਹੋ ਜਾਏਗੇ
ਨਹੀਂ ਨਾ ਜਿੱਦੋਂ ਪਿਗਮੈਂਟੇਸ਼ਨ ਹੋ ਜਾਂਦੀ ਹੈ ਧੋੱਪੀ ਚ ਰਹਿਣ ਕਰਕੇ ਯਾਂ ਓਦਾਂ ਸਨਬਰਨ ਹੋ ਜਾਂਦਾ ਸਕਿਨ ਦੇ ਤੇ ਉਹ ਰੈਡ ਰੈਡ ਜੀ ਪੂਰੀ ਸਕਿਨ ਹੋ ਜਾਂਦੀ ਹੈ ਜਾਂ ਜਿੱਦਾਂ ਐਕਨੇ ਕਾਰਸ ਰਹਿ ਜਾਂਦੇ ਨੇ ਕੋਈ ਪਿੰਪਲ ਹੋ ਜੇ ਤੇ ਉਸ ਤੋਂ ਬਾਅਦ ਫੇਰ ਤੁਸੀਂ ਉਹ ਤੇ ਐ ਵੈਸੇ ਪਲਮ ਦੀ ਤੇ ਰਾਈਸ ਬੋਟਲ ਲਈ ਬੜੀ ਅੱਛੀ ਕਿੱਟ ਐ
ਐਹਦੇ ਨਾਲ ਤੇ ਸਕਿਨ ਇੰਨੀ ਬਰਾਈਟਨ ਹੋ ਜਾਂ ਹੁੰਦੀ ਹੈ ਨਾ ਬਹੁਤ ਜ਼ਿਆਦਾ ਕੋਈ ਸਕਿੰਨ ਦੇ ਉੱਤੇ ਕੋਈ ਨਿਸ਼ਾਨ ਨੀ ਰਹਿੰਦੇ ਕੁਛ ਨੀ ਰਹਿੰਦਾ
ਅੱਛਾ ਤੇ ਕੁਛ ਓਫ ਵਗੈਰਾ ਵੀ ਆਉਂਦਾ ਯਾਰ ਤੇ
ਹਾਂਜੀ ਬਿਲਕੁਲ ਇਹਨਾਂ ਦੀ ਕੋਈ ਬਰਡੇ ਸੇਲ ਆਉਂਦੀ ਹੈ ਜਿੱਦਾਂ ਜਾਂ ਕੋਈ ਇਹਨਾਂ ਦੀ ਐਨੀਵਰਸਰੀ ਸੇਲ ਹੋਏਗੀ ਤਾਂ ਬੜੀ ਸੇਲ ਚ ਲੱਗਆਂ ਨੇ ਫ ਟਵਸਰੇ ਵੈਸੇ ਲੱਗਿਆ ਜਾਂ ਜਿੱਦਾਂ ਫਸਟਮ ਓਡਰ ਕਰੋਗੇ ਤਾਂ ਮਿਲਦਾ ਟਵਟੀ ਪਰਸੈਂਟ ਔਫ ਬਾਕੀ ਉਸ ਤੋਂ ਬਾਅਦ ਜਿਵੇਂ ਕੋਈ ਐਕਸਟਰਾ ਸੇਲ ਲੱਗੇ ਜਿੱਦਾਂ ਇਹਨਾਂ ਦੇ ਕੋਈ ਐਨੀਵਰਸਰੀ ਦੀ ਯਾਂ ਬਰਡੇ ਦੀ ਫਿਰ ਤਾਂ ਫਿਫਟੀ ਪਰਸੈਂਟ ਫ ਕਈ ਵਾਰ ਲੱਗ ਜਾਂਦਾ ਹੈ ਕਿਸੇ ਪ੍ਰੋਡਕਟ ਦੇ ਉ ਤੇ ਹਾਂਜੀ ਬਾਏਵਨ ਕੈਟ ਵਨ ਇਹਨਾਂ ਦਾ ਬਾਏਵਨ ਕੈਟਵਨ ਵਿੱਚ। ਚੱਲਦਾ ਰਹਿੰਦਾ ਹੈ। ਔਲੋਮੋਸਟ ਉਹ ਤੇ ਲੱਗਿਆ ਹੀ ਜਾਂਦਾ ਹੈ ਹਾਂਜੀ।
ਹਾਂਜੀ ਬਾਏ ਵਨ ਗੈਟ ਵਨ 'ਚ ਇਹ ਹੋ ਗਿਆ ਨਾ ਜਿਵੇਂ ਇੱਕ ਨੇ ਸਮਾਨ ਲੈਣਾ ਨਾਲ ਦੂਸਰਾ ਵੀ ਲੈ ਲਵੇ ਹਨਾ।
ਹਾਂਜੀ ਬਿਲਕੁਲ ਹੀ ਆ ਤੁਸੀਂ ਏਦਾਂ ਕਰ ਸਕਦੇ ਹੋ। ਅਲੱਗ ਵੀ ਲੈ ਸਕਦੇ ਹੋ। ਜਿੱਦਾਂ ਇਹ ਦੇ 'ਚ ਇਹ ਹੋਏਗਾ ਬਾਏ ਵਨ ਗੈਟ ਵਨ ਵਿੱਚ। ਕਿ ਜਿਹਦੇ ਪ੍ਰਾਈਸ ਜ਼ਿਆਦਾ ਆਣਗੇ ਐਮ ਆਰ ਪੀ ਵੈਸੇ ਦੇਣਗੇ ਐਮ ਆਰ ਪੀ ਤੇ ਹੀ ਹੈ। ਜਿੱਦਾਂ ਕੋਈ ਪ੍ਰੋਡਕਟ। ਫਾਈਵ ਹੰਡਰਡ ਦਾ ਹੁਣ ਤੁਸੀਂ ਸੈਕਿੰਡ ਕਾਰਡ ਵਿੱਚ ਐਡ ਕੀਤਾ ਹੈ ਕੋਈ ਥ੍ਰਰੀ ਹੰਡਰਡ ਦਾ ਐਮ। ਆਰ ਪੀਓ ਦੀ ਜਿੱਦਾਂ ਐਵੇਂ ਤੁਹਾਨੂੰ ਫਾਈਵ ਹੰਡਰਡ ਦੇ ਦੋਨੋ ਪੈਣਗੇ ਇਹ ਹਿਸਾਬ ਹੈ। ਉਹ ਸ਼ਿਪਿੰਗ ਵਗੈਰਾ ਵੀ ਨਹੀਂ ਲੱਗਦੀ ਸ਼ਾਇਦ ਇਹੀ।
ਤੇ ਬੈਨਿਫਿਟ ਆ ਦੇਖੋ ਹਨਾ ਸਮਾਨ ਲੈਣ 'ਚ ਫਿਰ ਤੇ।
ਬਿਲਕੁਲ ਮੈਂ ਆਪ ਤਾਂ ਹੀ ਓਨਲਾਈਨ ਮੰਗਵਾਉਣੀ ਹਾਂ। ਔਰ ਬਾਕੀ ਬੜੀ ਵੈਬਸਾਈਟਸ ਆਉਂਦੀਆਂ ਨੇ ਤੁਸੀਂ ਇਹਨਾਂ ਦੀ ਵੈਸੇ ਓਰੀਜਨਲ ਤੋਂ ਮੰਗਓ ਨਾ ਇਹ ਦੀ ਜੋ ਐਪ। ਪਲਮ ਦੀ ਉੱਥੇ ਜ਼ਿਆਦਾ ਡਿਸਕਾਉਂਟ। ਡਿਸਕਾਉਂਟ ਮਿਲਦਾ ਹੈ। ਇਹਨਾ ਨਾਇਕਾ ਤੇ ਨੀ ਮਿਲੇਗਾ ਨਾਇਕਾ ਤੇ ਵੀ ਕਦੀ ਹੁੰਦਾ। ਕਿ ਕੋਈ ਪ੍ਰੋਡਕਟ ਦੁੱਧ ਮਿਲ ਜੇ। ਨਹੀਂ ਤਾਂ ਮੁਸ਼ਕਿਲ ਹੀ ਹੁੰਦਾ ਐਵੇਂ ਡਿਸਕਾਊਂਟ।
ਹਾਂ ਹਾਂਜੀ ਉਹ ਤੇ ਐਵੇ। ਚਲੋ ਫੇਰ ਇੰਝ ਕਰਨਾ ਨਾ ਮੈਂ ਤੁਹਾਨੂੰ ਜਦੋਂ ਆਏਗੀ ਕੋਈ। ਡਿਸਕਾਊਂਟ ਵਗੈਰਾ ਆ ਰਿਹਾ ਹੋਏਗਾ ਕੀ ਫੇਰ ਤੁਸੀਂ ਮੈਨੂੰ ਮੰਗਵਾ ਦੇਣਾ। ਹਾਂਜੀ ਮੈਨੂੰ ਦੱਸ ਦੇਣਾ ਕਿਉਂਕਿ ਮੈਨੂੰ ਤੁਹਾਨੂੰ ਪਤਾ ਨੋਲੇਜ ਨਹੀਂ ਹੈ। ਤੇ ਮੈਂ ਤਾਂ ਹੀ ਤੁਹਾਨੂੰ ਫੋਨ ਕੀਤਾ ਕਿ ਤੁਸੀਂ ਮੈਨੂੰ ਹਾਂਜੀ। ਜਾਂ ਪੂਰੀ ਕਿੱਟ ਹੋਏਗੀ ਨਾ ਹਾਂਜੀ ਸਕਿਨ ਕੇਅਰ ਦੀ ਹਾਂਜੀ।
ਹਾਂਜੀ ਠੀਕ ਹੈ ਕੋਈ ਗੱਲ ਨੀ ਜੀ ਚਲੋ ਠੀਕ ਫੇਰ।
ਚੰਗਾ ਪਾਣੀ ਠੀਕ। ਓਕੇ ਜੀ ਬਾਏ।
ਹਾਂਜੀ ਠੀਕ ਹੈ ਓਕੇ।